ਹੋਰ
ਹੈਲੋ
ਹੈਲੋ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
ਹੋਰ ਕੀ ਹਾਲ ਏ।
ਬਸ ਬਸ ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਮੈਂ ਵੀ ਹੋਰ ਕੀ ਕਰਦੇ ਸੀ
ਕਰਦੇ ਸੀਗੇ ਬਸ ਕੁਛ ਨੀ ਬੈਠੇ ਫ੍ਰੀ
ਮੈਂ ਤੇ ਬਸ ਹੁਣੇ ਸਫਾਈਆਂ ਕਰ ਰਹੀ ਸੀ।
ਇਸ ਟਾਈਮ ਬੜੇ ਲੇਟ ਕੀ ਗੱਲ
ਬਸ ਥੋੜਾ ਜਿਆ ਨਾ ਤਬੀਅਤ ਨੀ ਠੀਕ ਸੀ ਨਾ ਤਾਂ ਕਰ
ਬਸ ਮੈਂ ਵੀ ਲੰਚ ਪ੍ਰ ਪੇਅਰ ਕਰਕੇ ਆਈ ਸੀ
ਅੱਛਾ ਲੰਚ ਬਣਾਇਆ ਤੁਸੀਂ
ਹਾਂਜੀ ਹਾਂਜੀ ਲੰਚ ਪ੍ਰਪੇਅਰ ਕਰਕੇ ਆਈ ਸੀ ਐਕਚੁਲੀ ਅੱਜ ਅਸੀਂ ਬਣਾਏ ਬਲੈਕ ਚਨੇ ਕਾਲੇ ਛੋਲੇ ਚਾਵਲ ਹੋਰ।
ਹੋਰ ਬਸ ਤੁਸੀਂ ਸੁਣਾਓ? ਬੜੇ ਦਿਨਾਂ ਬਾਅਦ ਫ਼ੋਨ ਕੀਤਾ।
ਬਸ ਵੈਸੇ ਹੀ ਅੱਜ ਤੁਹਾਨੂੰ ਪਤਾ ਟਾਈਮ ਹੀ ਨਹੀਂ ਲੱਗਦਾ।
ਉਹ ਤੇ ਹੈ ਟਾਈਮ ਲੱਗਦਾ ਹੀ ਨਹੀਂ ਬੰਦੇ ਨੂੰ ਕੀ ਕਰੇ ਬੰਦਾ। ਬਿਜੀ ਆ ਅੱਜ ਕੱਲ ਲਾਈਫ ਬਿਜੀ।
ਜੀ ਜੀ ਤੁਹਾਡੇ ਦੋ ਮਤਲਬ ਹੋਰ ਵੀ ਕਿਸੇ ਦੀ ਆਵਾਜ਼
ਹਾਂ ਉਹ ਨਾ ਪਿੱਛੇ ਸਾਡੀ ਉਹ ਕੰਮ ਵਾਲੀ ਬੋਲ ਰਹੀ ਹੈ।
ਅੱਛਾ ਅੱਛਾ। ਹੋਰ ਸੁਣਾਓ? ਬਸ ਏਦਾਂ ਹੀ ਬੈਠੀ ਸੀ ਮੈਂ ਕਿਹਾ ਚੱਲ ਫੋਨ। ਕਰਨਾ ਮਹਿੰਗਾਈ ਬਹੁਤ ਵੱਧ ਗਈ ਹੈ ਨਾ ਉਹਦੇ।
ਹਾਂਜੀ ਬਹੁਤ ਮਹਿੰਗਾਾਈ ਵੱਧ ਗਈ।
ਹੋਰ, ਤੁਹਾਡਾ ਤੇ ਵੀ ਪਾਸਪੋਰਟ ਦਾ ਹੋਇਆ ਕੁਛ ਕੰਮ ਬਣਿਆ।
ਬਸ ਪਾਸਪੋਰਟ ਤੇ ਮੈਂ ਬਣਵਾ ਲਿਆ ਸੀ ਸੁਕਰ ਏ ਚੰਗੇ ਟਾਈਮ ਤੇ ਬਣਵਾ ਲਿਆ ਮੈਂ ਪਾਸਪੋਰਟ। ਨਹੀਂ ਤੇ ਹੁਣ ਦੇ ਪਾਸ ਪਾਸਪੋਰਟ ਦੀ ਫੀਸ ਵੀ ਉਹਨਾਂ ਨੇ ਤਿੰਨ ਹਜ਼ਾਰ ਰੁਪਏ ਕਰ ਦਿੱਤੀ ਆ।
ਅੱਛਾ! ਪਾਸਪੋਰਟ ਦੀ ਫੀਸ ਵੀ ਵੱਧ ਗਈ ਹੈ।
ਬਹੁਤ ਵੱਧ ਗਈ ਤਤਕਾਲ ਵਾਲੇ ਪਾ ਮੈਂ ਤੇ ਚਲੋ ਤਤਕਾਲ ਚ ਬਣਵਾਇਆ ਸੀ ਨਾ ਮੇਰੇ ਤੇ ਜ਼ਿਆਦਾ ਨਹੀਂ ਲੱਗੇ। ਮੇਰੇ ਤੇ ਉਸ ਟਾਈਮ ਦੇ ਮਤਲਬ। ਆ ਲੱਗੇ ਸੀਗੇ ਤਿੰਨ ਹਜ਼ਾਰ ਰੁਪਏ, ਨਹੀਂ ਪੰਜ ਹਜ਼ਾਰ ਰੁਪਏ। ਜਦੋਂ ਮੈਂ ਕੀਤਾ ਸੀ ਅਪਲਾਈ। ਹਾਂਜੀ ਤੇ ਹੁਣ ਤੇ ਬਹੁਤ ਵੱਧ ਗਈ ਹੈ ਫੀਸ ਬਹੁਤ। ਜ਼ਿਆਦਾ ਹੁਣ ਤੇ ਤਿੰਨ ਹਜ਼ਾਰ ਦੇ ਨੋਰਮਲ ਪਾਸਪੋਰਟ ਵੀ ਹੋ ਗਈ ਹੈ।
ਨਹੀਂ, ਨਹੀਂ ਮਹਿੰਗਾਈ ਨਾ ਹਰ ਚੀਜ਼ ਚ ਦਿਨ ਬ ਦਿਨ ਵ। ਜਾ ਰਹੀ ਹੈ ਤੁਸੀਂ ਖਾਣ ਵਾਲੀਆਂ ਚੀਜ਼ਾਂ ਹੀ ਦੇਖ ਲਓ ਇੰਨੀ ਮਹਿੰਗਾਈ ਹੋਈ ਪਈ ਏ।
ਹਾਂਜੀ ਮੈਂ ਕਹਿੰਦੀ ਹਾਂ ਦਾਲਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਬੰਦਾ ਬਣਾਏ ਬਣਾਉਣ ਵੇਲੇ ਤੇ। ਚਾਰ ਵਾਰੀ ਸੋਚੇ ਪਹਿਲਾ ਬਣਾਈਏ।
ਸਹੀ ਗੱਲ ਹੈ। ਦੇਖੋ ਆਮਦਨ ਇੰਨੀ ਹੈ ਨੀ ਔਰ ਮਹਿੰਗਾਈ ਬਹੁਤ ਹੈ।
ਵੈਜੀਟੇਬਲ ਦਾ ਬਹੁਤ ਬੁਰਾ ਹਾਲ ਹੋਇਆ ਪਿਆ। ਬਹੁਤ ਮਹਿੰਗੀਆਂ ਹੋਈਆਂ ਗੀਆ ਟਮਾਟਰ ਤੇ ਪੰਜਾਹ ਤੋਂ ਘੱਟ ਹੈ ਹੀ ਨਹੀਂ।
ਨਾ ਨਾ ਜੀ ਟਮਾਟਰ। ਸਬਜ਼ੀ ਹਰੇਕ ਖਾਣੀ ਹੋਏ ਪਹਿਲੇ ਸੌ ਡੇਢ ਸੌ ਰੁਪਏ ਇੱਕ ਟਾਈਮ ਦੀ ਸਬਜ਼ੀ ਤੇ ਲਾਓ।
ਹਮ, ਉਹ ਬਣਦੀ ਹੈ ਸਹੀ ਗੱਲ ਹੈ। ਸਭ ਕੁਛ ਮਹਿੰਗਾ ਹੋਇਆ ਦਾ ਸਭ ਕੁਛ ਇੰਨੀ ਮਹਿੰਗਾਈ ਆ ਗਈ ਹੈ।
ਦੇਖੋ ਖਾਣਾ ਪੀਣਾ ਹੀ ਮਹਿੰਗਾ ਹੋਏਗਾ ਤੇ ਬੰਦਾ ਖਾਏਗਾ ਪੀਏਗਾ ਜਾਂ ਕੁਛ ਸੇਵਿੰਗਸ ਕਰੇਗਾ।
ਸੇਵਿੰਗਸ ਕਰੇਗਾ ਸਹੀ ਗੱਲ ਹੈ।
ਸੇਵਿੰਗ ਤਾਂ ਬੰਦਾ ਕੀ। ਇੰਨੀ ਸੈਲਰੀ ਚ ਅਗਰ ਬੰਦਾ ਖਾ ਪੀ ਲਏ ਨਾ ਵਧੀਆ ਉਹੀ ਬਹੁਤ ਵੱਡੀ ਗੱਲ ਹੈ।
ਹੂੰ।
ਸੇਵਿੰਗ ਤੇ ਚਲੋ ਕੀ ਕਰਨੀ।
ਫੇਰ ਤੁਹਾਨੂੰ ਤੇ ਆਣ ਵਾਲੇ ਟਾਈਮ ਤੇ ਹੋਰ ਜਨਰੇਸ਼ਨ ਏਨੀ ਜਿਆਦਾ ਐਡਵਾਂਸ ਹੋ ਜਏਗੀ।
ਫਿਰ ਓਹ ਵੀ ਪੈਸੇ ਮੰਗੇਗੀ। ਪੈਸੇ ਮੰਗੇਗੀ ਜਨਰੇਸ਼ਨ ਆਣ ਵਾਲੀ ਤੇ। ਅਸੀਂ ਕੀ ਕਰਾਂਗੇ? ਨਹੀਂ।
ਸਹੀ ਗੱਲ ਐ, ਪਹਿਲੀਆਂ ਕੋਲ ਤਾਂ ਪ ਜਮਾ ਪੂੰਜੀ ਹੁੰਦੀ ਵੀ ਸੀ, ਸਾਡੇ ਕੋਲ ਤੇ। ਕੋਈ ਜਮ੍ਹਾਂ ਪੂੰਜੀ ਵੀ ਨਹੀਂ ਆ।
ਹੂ ਹਾਂਜੀ, ਬੱਚੇ ਹੋਣਗੇ ਬੱਚੇ ਕਹਿਣਗੇ ਸਾਨੂੰ ਐ ਵੀ ਚਾਹੀਦਾ ਐਹ ਵੀ ਚਾਹੀਦਾ, ਅਸੀਂ ਕਿੱਥੋਂ ਲਿਆ ਕੇ ਦਵਾਂਗੇ? ਕਿਉਂਕਿ ਸੈਲਰੀ ਏਨੀ ਏ ਕਿ ਮਤਲਬ ਬੰਦਾ ਘਰ ਖਾਇਆ। ਕੁਛ ਸੇਵ ਕਰੇ। ਗੁਜ਼ਾਰਾ ਈ ਏ, ਸਹੀ ਗੱਲ ਏ। ਹਾਂ।
ਚਾਏ ਤਿੰਨ-ਚਾਰ, ਜਣੇ ਕਮਾ ਲਨ, ਤਿੰਨ- ਚਾਰ ਜਣੇ ਕਮਾਨ। ਤਾਂ ਥੋੜਾ ਵਧੀਆ, ਗੁਜ਼ਾਰਾ ਹੁੰਦਾ ਏ। ਇੱਕ ਥੋੜਾ ਮਿਲਣ ਵਰਤਣ ਹੋ ਜਾਂਦੀ‌ ਐ।
ਹਾਂਜੀ- ਹਾਂਜੀ, ਸਹੀ ਗੱਲ ਐ।
ਬੌਤ ਮੈੰਗਾਈ, ਹੋਈ ਪਈ ਐ। ਹਰ ਏਕ ਚੀਜ਼, ਇੰਨੀ ਮੈੰਗੀ ਚੀਜ਼ ਐ।
ਹੂੰ, ਐ ਨੀ ਐ ਸਿਰਫ਼, ਏਧਰ ਹੀ। ਪਰ ਇੱਕ ਅ ਲਾਲੋ ਤੁਸੀਂ, ਕੰਟਰੀ ਚ ਹੈ। ਹਾਲੇ ਤੇ ਸਟ੍ਰੇਟ ਸਾਰੇ
ਅ ਦੇਖੋ ਰੇਟ, ਵਧੇਗਾ ਤੇ ਹਰੇਕ ਜਗਾ, ਵਧੇਗਾ ਹੈਨਾ। ਕਿ, ਤੇ ਐ ਏ, ਥੋੜਾ ਘੱਟ ਵਧੇਗਾ, ਕਿਥੇ ਜੈਦਾ ਵਧੇਗਾ। ਹੁਣ ਮੰਨ ਲੋ ਪੈਟਰੋਲ, ਡੀਜ਼ਲ ਹੀ ਇੰਨਾ ਮੈੰਗਾ ਹੈ। ਕਿਸੀ ਨੇ, ਪੈਲੇ ਤਾਂ ਬੰਦ ਦਸ ਲੱਖ ਲਾ ਕੇ ਗੱਡੀ ਲਏਗਾ। ਦਸ-ਬਾਰਾਂ ਲੱਖ।
ਹੂੰ, ਸਹੀ ਗੱਲ।
ਐਨੂੰ ਮੈਨਟੇਨ, ਕਰਨ ਲਈ ਉਹਨਾਂ ਹੀ ਪੈਸਾ ਚਾਹੀਦਾ ਹੈ, ਠੀਕ ਹੈ। ਫੇਰ ਅਗਰ ਓਹਦੀ, ਮਤਲਬ ਸੂਲਤ ਲੈਣੀ ਔਦੇ ਚ ਪੈਟਰੋਲ ਦਾ ਪੈਟਰੋਲ ਇੰਨਾ ਮੈੰਗਾ, ਸੋ, ਇੱਕ ਸੌ ਦਸ ਰੁਪਏ ਪੈਟਰੋਲ ਐ।
ਸਹੀ ਗੱਲ, ਮੇ ਮੈਂ ਤੇ ਐ ਕੈਣੀ ਆਂ। ਅੱਜ-ਕੱਲ ਜੇੜਾ ਗੋਲਡ, ਇੰਨਾ ਮੈੰਗਾ ਹੋਯੈ ਦੈ। ਪੈਲੇ ਗੋਲਡ ਕੀ ਮਤਲਬ ਦੱਸ ਜ਼ਾਰ ਰੁਪਏ ਵੀ ਹੁੰਦਾ ਸੀ। ਨਾ ਤਾਂ ਵੀ, ਅਸੀਂ ਕੈੰਦੇ ਸੀ ਇੰਨਾ ਮੈੰਗਾ ਏ। ਔਰ ਅੱਜ ਅਸੀਂ, ਦਸ ਹਜ਼ਾਰ ਰੁਪਏ ਗੋਲਡ ਹੋਏ, ਨਾ। ਅੱਜ ਅਸੀਂ ਕਹੀਏ ਵਾਹ ਇੰਨਾ ਸਸਤਾ ਹੋ ਗਿਆ। ਪਤਾ ਗੋਲਡ ਵੀ ਇਸ ਟਾਈਮ ਤੇ, ਡੇਢ ਲੱਖ ਹੋਯਾ ਪਿਆ ਹੈ। ਇੰਨਾ ਬੁਰਾ ਹਾਲ ਹੋਯਾ ਦਾ ਵੇ। ਗੋਲਡ ਦਾ।
ਸਹੀ ਗੱਲ ਹੈ।
ਬੌਤ ਮੈੰਗਾ ਹੀ ਇੰਨਾ ਏ। ਬੌਤ ਮੈੰਗਾ ਹੀ ਇੰਨਾ ਹੋ ਗਿਐ, ਬੰਦਾ ਲਏ ਕਿ। ਸਭ ਕੁਛ ਹੀ ਮੈੰਗਾ ਏ, ਮੈਂ ਕੈਣੀ ਆਂ ਚਾਂਦੀ ਵੀ ਮੈੰਗੀ ਏ, ਸੋਨਾ ਤਾਂ ਹੈ ਈ ਏ, ਵੈਸੇ ਵੀ ਖਾ ਲੈਣੀ ਆ। ਪਰ ਜਿਨੂੰ ਸ਼ੌਂਕ ਹੋਏ, ਔਹ ਤੇ ਪਾਏਗਾ ਈ ਨਾ।
ਉਹ ਤੇ ਔਹੀ ਹੈ। ਚਲੋ ਜਿਆਦਾ ਨੀ, ਮਾੜਾ ਮੋਟਾ ਤੇ ਬੰਦਾ ਹੱਥ, ਪੈਰਾਂ ਚ ਤੇ ਹੱਥ ਤ ਗਲੇ ਚ, ਤਾਂ ਪਾੰਦਾ ਹੀ ਏ। ਕੀ ਕਰੇ ਬੰਦਾ। ਮੈੰਗਾਈ ਏਨੀ ਏ, ਡਰ ਲੱਗਦ ਏ ਨਾ। ਬੰਦਾ ਪਾ ਕੇ ਵੀ, ਜਾਏ ਬਾਏ ਚਾਂਸ। ਇੰਨਾ ਤੁਹਾਨੂੰ ਪਤਾ, ਅੱਜ-ਕੱਲ ਮਹੌਲ ਏਡੇ ਖ਼ਰਾਬ ਐ।
ਹੂੰ, ਜਗਾ-ਜਗਾ, ਸਮੈਕੀਏ ਘੁੰਮ ਰੇ ਨੇ। ਪਤਾ ਨੀ ਏ ਕੀ ਹਿਸਾਬ ਏ, ਸਿਸਟਮ ਏ, ਸਮਝ ਨੀ ਔੰਦਾ। ਜਗਾ-ਜਗਾ, ਅਈਔ ਹਾਲ ਏ।
ਅਪਣੀ ਸੇਫਟੀ ਵੀ
ਬੌਤ ਵਡ--ਹੂੰ ਸਹੀ ਗੱਲ ਐ। ਬੰਦਾ ਅੱਜ-ਕੱਲ, ਸੇਫਟੀ ਕਰਲੇ ਬੌਤ ਵਧੀਆ ਏ, ਬੰਦੇ ਅਸ ਤੇ ਅਪਣੀ ਹੀ, ਸੇਫਟੀ ਕਰ ਲੇ। ਬੌਤ ਬੁਰਾ, ਹਾਲ ਹੋਯਾ ਦੈ। ਹੋਰ ਦੱਸ?
ਸਹੀ ਗੱਲ ਹੈ। ਹੋਰ ਬਸ ਵਧੀਆ। ਏਦਾਂ ਹੀ ਬੈਠੀ ਸੀ, ਮੈਂ ਕਿਹਾ ਚੱਲ। ਗੱਲ ਕਰਦੇ ਹਾਂ। ਰੇਟਸ ਦੇਖਦੀ ਸੀ, ਇਸ ਜਰਾ ਜਿਹਾ ਸਮਾਨ ਲੈਣ ਜਾਓ ਹਜ਼ਾਰ, ਪੰਦਰਾਂ ਸੌ, ਏਦਾਂ ਹੀ ਲੱਗ ਜਾਂਦੇ ਆ।
ਹਾਂਜੀ, ਸਹੀ ਗੱਲ ਹੈ।
ਕੋਈ ਛੋਟਾ- ਮੋਟਾ, ਸਮਾਨ ਲੈ ਕੇ ਜਾਓ। ਪੰਜ ਸੌ ਰੁਪਏ ਖਤਮ ਨਾਲ ਲਈ
ਖਾਣ ਪੀਣ ਹੀ ਨਿ ਮਾਣ, ਅਗਰ ਅਸੀਂ ਬਜ਼ਾਰੋਂ ਖਾਣ ਜਾਂਦੇ ਹਾਂ। ਹਜ਼ਾਰ, ਪੰਦਰਾਂ ਸੌ ਰੁਪਏ ਲਗਾ ਕੇ ਆਉਂਦੇ ਹਾਂ।
ਲਵਾ ਕੇ ਆਂਣੇ ਆ।
ਮਹਿੰਗਾਈ ਐਡੀ ਹੈ ਚੀਜ਼ਾਂ ਮਹਿੰਗੀਆਂ ਹੀ ਬਹੁਤ ਹੈ।
ਉਹ ਵੀ ਉਹ ਵੀ ਜਣੇ ਬੈਠੇ ਜਿਹਨਾਂ ਨੂੰ ਖਾਣ ਨੂੰ ਹੀ ਨੀ ਮਿਲਦਾ ਕਿਉਂਕਿ ਜੋਬਸ ਹੀ ਨਹੀਂ ਮਿਲਦੀਆਂ ਅੱਜ ਕੱਲ
ਤੁਹਾਡੇ ਸਾਹਮਣੇ
ਸਹੀ ਗੱਲ ਹੈ। ਸਹੀ ਗੱਲ ਆ।
ਸਾਰੇ ਹੀ ਬੇਰੁਜ਼ਗਾਰ ਬੈਠੇ ਨੇ। ਤੇ ਉਹ ਖਾਣਗੇ ਕੀ?
ਤਾਂ ਇਹ ਗੱਲ ਸਹੀ ਹੈ ਜੇ ਬੰਦਾ ਕੰਮ ਨੀ ਕਰੇਗਾ ਤੇ ਖਾਏਗਾ ਕੀ ਕਿ ਚਲੋ ਪੇਟ ਤੇ ਭਰਨਾ ਹੀ ਹੈਨਾ ਬੰਦੇ ਨੇ
ਪਰ ਬੰਦਾ ਜੇ ਬੰਦਾ ਥੋੜਾ ਵੀ ਕਮਾਏਗਾ ਉਹਦੇ 'ਚ ਹੀ ਇੱਕ ਹੀ ਚੀਜ਼ ਆਏਗੀ। ਤੇ ਫੇਰ ਕੀ ਕਰ ਲਏਗਾ ਬੰਦਾ ਜੇ ਬੰਦਾ ਪੰਜ ਸੌ ਵੀ ਕਮਾਉਂਦਾ ਪੰਜ ਸੌ 'ਚ ਵੀ ਦੋ ਚਿਨ ਚੀਜ਼ਾਂ ਆ ਰਹੀਆਂ ਇਹ ਤੇ ਬੰਦਾ ਕਰੇਗਾ ਕੀ ਮਹਿੰਗਾਈ ਇੰਨੀ ਹੋਈ ਦੀ ਹੈ ਤੇ ਕੀ ਕਰੇ। ਹ ਅਸੀਂ ਆਪ ਇੰਨੇ ਪਰੇਸ਼ਾਨ ਹੋਏ ਦੇ ਮਹਿੰਗਾਈ ਤੋਂ
ਤੇ ਸਿਰਫ ਖਾਣ ਪੀਣ ਦਾ ਹੀ ਖਰਚਾ ਤੁਹੀ ਮਹੀਨੇ ਦਾ ਲੈ ਲਓ ਪੰਦਰਾਂ ਵੀਹ ਹਜ਼ਾਰ ਦਾ ਹੋ ਜਾਂਦਾ। ਮਤਲਬ ਆਮਦਨ ਇੰਨੀ ਨੀ ਹੈ ਖਰਚਾ ਜ਼ਿਆਦਾ
ਖਰਚਾ ਜ਼ਿਆਦਾ ਓਹੀ ਹਿਸਾਬ ਹੋ ਗਿਆ। ਓਹੀ ਹਿਸਾਬ ਹੋ ਗਿਆ ਨਾ ਆਮਦਨੀ ਆਠੰਨੀਤੇ ਖਰਚਾ ਇੱਕ ਰੁਪਈਆ ਨਹੀਂ ਪੰਜ ਰੁਪਈਆ ਸਹੀ ਗੱਲ ਏ ਇੱਕ ਤੇ ਬਹੁਤ ਘੱਟ ਏ।
ਸ਼ਹੀ ਗੱਲ ਐ।
ਬਸ ਇਹੀ ਹੈ ਨਾ ਸਾਡਾ ਆਪ ਖਰਚਾ ਬਹੁਤ ਦੋਜ ਬਹੁਤ ਖਰਚਾ ਹੁੰਦਾ ਹੈ ਦਹੀਂ ਦੁੱਧ ਹਰ ਇੱਕ ਚੀਜ਼ ਦਾ ਬਹੁਤ ਖਰਚਾ ਹੁੰਦਾ। ਸਾਡਾ ਤਾਂ ਦਿਨ ਦਾ ਸੱ ਸੱਤ ਅੱਠ ਸੌ ਹਜ਼ਾਰ ਰੁਪਏ ਦਾ ਅਲੱਗ ਤੋਂ ਹੀ ਹੈ ਖਰਚਾ ਇਹਦੇ 'ਚ ਦੁਧ ਸਬਜ਼ੀ ਵਗੈਰਾ ਸਭ ਕੁਛ ਵੱਖਰਾ ਏ।
ਬਸ ਕੀ ਕਰ ਸਕਦੇ ਹ ਦੇਖੋ ਕਰਨਾ ਖਾਣਾ ਤਾਂ ਹੈ ਹੀ ਹੈ ਮ ਜ਼ਿੰਦਗੀ ਜੀਵ ਤੇ ਹੈ ਹੀ ਹੈ। ਇੱਕ ਜ਼ਿੰਦਗੀ ਮਿਲੀ ਬੰਦਾ ਕਹਿੰਦਾ ਚਲੋ ਖਾਏ। ਵੀ ਬੰਦਾ ਤੇ ਕੀ ਕਰੇ ਮਹਿੰਗਾਈ ਏਡੀ ਐ।
ਮਹਿੰਗਾਈ ਬਹੁਤ ਬਹੁਤ ਹੀ ਜ਼ਿਆਦਾ ਹੋਈ ਦੀ ਮਹਿੰਗਾਈ ਸਾਡੇ ਤੇ ਬਹੁਤ ਬੁਰਾ ਹਾਲ ਹੋਇਆ ਦਾ।
ਬਹੁਤ ਇੱਧਰ ਹਰ ਜਗ੍ਹਾ ਨਾ ਬਹੁਤ ਹੀ ਜ਼ਿਆਦਾ ਅਡਵਾਂਸ ਹੋਏ ਨੇ।
ਤੁਸੀਂ ਹੁਣ ਪਰਸੋਂ ਦੀ ਗੱਲ ਲੱਗਾ ਲਓ ਅਸੀਂ ਗਏ ਸੀ ਥੋੜ੍ਹੀ ਬਹੁਤੀ ਵੈਜੀਟੇਬਲਸ ਲੈਣ। ਤਿੰਨ ਜਾਂ ਚਾਰ ਵੈਜੀਟੇਬਲਸ ਲਈਆਂ ਹੋਣਗੀਆਂ ਜਰ ਪੰਜ ਸੌ ਰੁਪਏ ਸਾਫ਼ ਉਹ ਇੰਨਾ ਬੁਰਾ ਹਾਲ ਇਹ ਹੁਣ ਬੰਦਾ ਵੈਜੀਟੇਬਲ ਵੀ ਟੂ ਫਿਫਟੀ ਗ੍ਰਾਮਸ ਤੇ ਲਏਗਾ ਨੀ। ਨਹੀ ਹੁਣ ਮੈਂ ਕਹਿੰਨੀ ਆ ਕਿ ਵੈਜੀਟੇਬਲ ਵੀ ਟੂ ਫਿਫਟੀ ਗ੍ਰੇਮਸ ਤ ਲਏਗਾ ਨੀ ਹੁਣ ਘੱਟੋ ਘੱਟ ਅੱਧਾ ਕਿੱਲੋ ਵੀ ਜੇ ਘੱਟ ਬੰਦੇ ਨੇ ਤਾਂ ਘੱਟੋ ਘੱਟ ਕਿੱਲੋ ਸਬਜ਼ੀ ਦੇ ਹੋਏ‌।
ਸਹੀ ਗੱਲ ਏ ਤੇ ਹੈ।
ਮਹਿੰਗਾਈ ਇੰਨੀ ਤੇ ਕੀ ਕਰੇ ਬੰਦਾ ਬੋਤ ਵੈਸੇ ਨਾ ਇਸ ਬਾਰੇ ਨਾ ਸੋਚਣਾ ਚਾਹੀਦਾ ਥੋੜਾ ਨਾ ਗੌਰਮੈਂਟ ਨੂੰ ਵੀ ਕਿ ਨਹੀਂ ਕਰਨੀ ਚਾਹੀਦੀ ਇੰਨੀ ਮਹਿੰਗਾਈ ਕਿ ਇੱਕ ਘੱਟੋ ਘੱਟ ਇੱਕ ਨੋਰਮਲ ਬੰਦਾ ਦੇ ਫੋਰਡ ਕਰ ਪਾਏ ਨਾ
ਮਤਲਬ ਖਾਣ ਪੀਣ ਆਲਿਆ ਤੇ ਚੀਜ਼ਾਂ ਸਸਤੀਆਂ ਹੋਣੀ ਆ ਚਾਹੀ
ਸਸਤੀਆਂ ਹੋਣੀਆਂ ਚਾਹੀਦੀਆਂ ਸਹੀ ਗੱਲ ਐ ਗੌਰਮੈਂਟ ਨੂੰ ਇਹ ਚੀਜ਼ ਦੇਖਣੀ ਚਾਹੀਦੀ।
ਪਰ ਕੀ ਤਾਹਨੂੰ ਪਤਾ ਐ ਮਹਿੰਗਾਈ ਨੀ ਘੱਟਦੀ। ਮਹਿੰਗਾਈ ਤਾਂ ਵਧੇਗੀ ਦਿਨ ਪਰ ਦਿਨ ਕਟੇਗੀ ਕਿਥੇ
ਹੂੰ ਸਹੀ ਗੱਲ ਏ।
ਚਲੋ ਆਮ ਯਾ ਤੇ ਸਰਕਾਰ ਏਦਾਂ ਕਰਦੇ ਨਾ ਕਿ, ਆਮਦਨ ਇੰਨੀ ਵਧਾ ਦੇ ਐਨਾ। ਅਗਰ ਆਮਦਨ ਮਿਲ ਜੇ ਲੋਕਾਂ ਨੂੰ ਕੰਮ ਮਿਲ ਜਏਗਾ।
ਯਾ ਮਿਂਟ ਓ ਦਬਾਯਾ ਓ ਘੱਟ ਕਰਦੇ। ਅਪਣਾ
ਹਾਂ, ਮੈਡੀਕਲ ਘੱਟ ਕਰਦੇ ਨੇ ਐ, ਮਤਲਬ ਕਈ ਚੀਜ਼ਾਂ ਐ। ਇੱਕ ਬੰਦੇ ਨੂੰ ਸਾਰਫ ਮਿਲੇ।
ਯਾ ਥੋੜੀ ਜੀ ਸਬਜ਼ੀਆਂ ਸੁਬਜ਼ੀਆਂ ਦੇ ਰੇਟ ਘਟਾ ਦਿੰਣੀ ਆ। ਯਾਂ ਆਟੇ ਵਗੈਰਾ ਦੇ ਰੇਟ ਘਟਾ ਦੇਣ ਨਈ ਫੇਰ ਤੇ ਬੰਦਾ ਕੈਂਦਾ ਵੀ ਏ, ਓਨੀ ਆਮਦਨੀ ਚ ਬਸ ਐਏ ਕਿ ਜੇ ਬੰਦਾ ਵੀਹ ਵੀ ਕਮਾਂਦਾ ਨਾ ਤੇ ਪੰਜ ਸੇਵ ਕਰ ਲੇ। ਮੀਹਨੇ ਦਾ ਪੰਜ ਵੀ ਸੇਵ ਕਰੇਗਾ ਨਾ ਬਹੁਤ, ਬੌਤ ਵੱਡੀ ਗੱਲ ਹੁੰਦੀ ਏ ਪੰਜ ਵੀ ਕਰਨਾ ਸੇਵ ਜੇ ਬੰਦਾ ਵੀ ਕਮਾਂਦੇ ਵੇ।
ਚਲੋ ਤਾੱਡੇ ਨਾਲ ਗੱਲ ਕਰਕੇ ਬੌਤ ਵਦੀਆ ਲੱਗਾ ਮੈਨੂੰ, ਬੜੀ ਵਦੀਆ ਸਮਝ ਮੇ ਆਈ ਮੈਨੂੰ ਠੀਕ ਐ, ਓਕੇ ਜੀ ਸਸੀ ਕਾਲ ਫੇਰ
ਓਕੇਜੀ, ਬਾਈ ਜੀ।